ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ
ਸੀ ਸ
ਹਾਂਜੀ ਮੈਂ ਵੀ ਠੀਕ ਹਾਂ ਹੋਰ ਕੀ ਕਰਦੇ ਪਏ ਸੀਂ
ਕੁਛ ਮੈਂ ਨਾ ਆਪਣਾ ਸੂਟ ਲੈ ਕੇ ਬੈਠ ਸੀ ਨਵਾਂ ਲਿਆਈ ਸੀ ਸੀ ਸੂਟ ਤੇ ਜੀ ਤੁਸੀਂ ਕਿਦੇ ਕੋਲ ਸਵਾਣਾ
ਅੱਛਾ ਅੱਛਾ
ਖਾ ਲਈ ਕਿਵੇਂ ਟਾਈਮ ਤੁਇਮ ਵੇਖਦੀ ਪਈ ਸੀ ਨਾ ਹੁਣ ਅੱਜ ਕੱਲ ਨੋਰਮਲ ਕੱਪੜੇ ਬਣਵਾਉਣ ਦਾ ਮਨ ਨਹੀਂੀ ਕਰਦਾ ਮਨ ਕਰਦਾ ਕੋਈ ਡਿਜ਼ਾਇਨਰ ਕੱਪੜਾ ਹੀ ਬਣਵਾਵਾਂ ਤੇ ਉਹਦਾ ਡੀਸ ਡਿਜ਼ਾਈਨ ਗਈ ਸੀ ਗਲੇ ਦਾ ਹੋ ਗਿਆ ਮਤਲਬ ਬਾਵਾਂ ਦਾ ਹੋ ਗਿਆ ਤੇ ਪਜਾਮੇ ਦਾ ਜੋ ਡਿਜ਼ਾਇਨ ਬਣਦੇ ਆ ਉਹ ਡਿਜ਼ਾਇਨ ਢੂੰਡਹੀ ਸੀ
ਅੱਛਾ ਅੱਛਾ
ਅ ਹਾਂ ਤੇ ਤੇ ਕੇ ਤੇ ਤੁਸੀਂ ਵੀ ਸੀਂਦੇ ਹੋ
ਹਾਂ ਮੈਂ ਵੀ ਸੀੀਂਦੀ ਹਾਂ
ਤੁਸੀ ਵੀ ਅ ਅ ਤੇ ਫਿਰ ਮੈਂ ਤੁਹਾਡੇ ਕੋਲ ਹੀ ਸਵਾਰਾਂਗੀ ਐਸਾ ਕਰਾਂਗੀ
ਹਾਂ ਹਾਂ ਸਵਾ ਲੈਨਾ
ਹਨ ਨਾ
ਹਾਂ ਹਾਂ
ਹਮ ਹਨਾ ਤੁਸੀਂ ਤੁਸੀਂ ਫੇਿਰ ਵਧੀਆ ਵੀ ਸੀ ਦੋਗੇ ਹਾਂ ਪਰ ਦੀ ਫਿਰ ਮੈਨੂੰ ਇਨੀ ਜਲਦੀ ਪਸੰਦ ਵੀ ਨਹੀਂੀ ਹੈ
ਅੱਛਾ ਅੱਛਾ ਹਾਂ ਤੇ ਕੋਈ ਨੀ ਤੁਸੀਂ ਲੈ ਆਣਾ ਸਵਾਲ ਨਾ ਮੈਂ ਇੰਟਰਲੋਕ ਵੀ ਕਰਦੀ ਹਾਂ ਪੀਕੋ ਵੀ ਕਰਦੀ ਹਾ ਹਨਾ
ਇੰਟਰਲੋਕ ਔਰ ਪਿਕੋ ਵਿ ਕੀ ਕਰਦੇ ਹੋ
ਹਾਂ ਇੰਟਰਲੋਕ ਸੂਟ ਨੂੰ ਇੰਟਰਲੋਕ ਕਰਦੀ ਆ ਨਾ ਅੰਦਰ
ਵਿ ਅਲੱਗ ਚਾਰਜ ਕਰਦੇ ਹੋ
ਤੁਹਾਡੀ ਨਾ ਆਵਾਜ਼ ਕੱਟਦੀ ਪਈ ਹੈ ਥੋੜ੍ਹੀ ਥੋੜ੍ਹੀ ਹਮ
ਅੱਛਾ ਤੇ ਮੈਂ ਕਹਿ ਰਹੀ ਸੀ ਤੁਸੀਂ ਫਿਰ ਪੀਕੋ ਔਰ ਇੰਟਰਲੋਕ ਦੇ ਫ ਅਲੱਗ ਰਿਚਾਰਜ ਕਰਦੇ ਹੋ ਅਲੱਗ ਪੈਸੇ ਲੈਂਦੇ ਹੋਗੇ ਨਾਲ ਹੀ ਥੋੜ੍ਹੀ ਕਰਦੇ ਹੋਗੇ ਸੂਟ ਦੀ ਸਿਵਾਏ ਦੇ ਨਾਲ
ਅਹ ਅਗਰ ਹਾਂਜੀ ਅ ਉਹਦੇ ਮੈਂ ਤਿੰਨ ਸੌ ਰੁਪਏ ਲੈਂਦੀ ਆ ਨਾ ਸਿਲਾਈ ਤੇ ਉਹਦੇ ਵਿੱਚ ਹੀ ਇੰਟਰਲੋਕ ਹੈ‌। ਹਾਂ ਤੇ ਅਗਰ ਤੁਸੀਂ ਕੁਛ ਪੀ ਪੀਕੋ ਕਰਾਉਣਾ ਹੈ ਉਹਦਾ ਅਲੱਗ ਏ।
ਅੱਛਾ ਅੱਛਾ ਅੱਛਾ ਇੰਟਰਲੋਕ ਦੇ ਵਿੱਚ ਹੀ ਹੈ। ਕਈ ਦਰਜ਼ੀ ਹੁੰਦੇ ਨਾ ਕੀ ਇੰਟਰਲੋਕ ਇੰਟਰਲਾਕ ਦੇ ਵੱਖਰੇ ਲੈਂਦੇ ਐ ਤੇ ਪੀਕੋ ਦੇ ਵਖਰੇ ਲੈਂਦੇ ਐ ਤੇ ਕਦੀ ਕਵਾਰ ਮਤਲਬ ਲਾਈਨਿੰਗ ਵਾਲਾ ਸੂਟ ਹੈਗਾ, ਉਹਦੇ ਵੀ ਵੱਖਰੇ ਲੈਂਦੇ ਆ ਮਤਲਬ ਸਭ ਚੀਜ਼ ਵ ਫਿਰ ਜੇ ਡਿਜ਼ਾਇਨ ਪਾਉਣਾ ਤੇ ਵੀ ਵੱਖਰੇ ਲੈਂਦੇ ਆ ਔਰ ਸਿੰਪਲ ਸੂਟ ਲੈਂਦੇ ਆ। ਕਿਵੇਂ ਨੋਰਮਲ ਰੇਟ
ਹਾਂ ਹਾਂ ਮੇਰਾ ਵੀ ਏਹੀੋ ਔ ਹੀ ਹਿਸਾਬ ਹੈ ਮੈਂ ਸਿੰਪਲ ਸੂਟ ਦੀ ਤਿੰਨ ਸੌ ਰੁਪਏ ਸਿਲਾਈ ਏ ਬਾਕੀ ਅਗਰ ਡਿਜ਼ਾਇਨ ਪਆਉਣਾ ਹੈ ਉਹਦੇ ਅਲੱਗ ਲੱਗਦੇ ਨੇ।
ਅੱਛਾ ਅੱਛਾ। ਠੀਕ ਹੈ, ਤੇ ਲਾਈਨਿੰਗ ਮੈਨੂੰ ਸੂਟ ਦੇ ਫਿਰ ਹੋਰ ਜਿਆਦਾ ਹੋਣਗੇ।
। ਹਾਂ ਲਾਈਨਿੰਗ ਵਾਲੇ ਸੂਟ ਦੇ ਛੇ ਸੌ ਰੁਪਏ ਵਾ ਔਰ ਲਾਈਨਿੰਗ ਤੁਹਾਡੀ ਹੋਏਗੀ।
ਅੱਛਾ ਅੱਛਾ। ਉਹਥੇ ਫਿਰ ਹੁੰਦੀ ਹੈ ਲਾਈਟਨਿੰਗ
ਹਾਂ। ਤੇ ਉਹ ਨਾ ਫਿਰ ਜਿਹੜੀ ਪੱਗਾਂ ਨੂੰ ਸਿਲਾਈ ਲੱਗਦੀ ਏ ਤੇ ਉਹ ਉਹ ਵੀ ਮੈਂ ਲਗਾਉਂਦੀ ਹਾਂ। ਚੁੰਨੀਆਂ ਪੀਕੋ ਕਰਦੀਆਂ ਪੱਗਾਂ ਤੇ ਸਿਲਾਈ ਲਗਾਉਂਦੀਆਂ ਹਾਂ।
ਅੱਛਾ ਹਾਂ ਹਾਂ ਤੇ ਉਹਈ ਨਾ ਤੁਹਾਡੇ ਬਾਰੇ ਉਹਨਾਂ ਤੋਂ ਵੀ ਸੁਣਿਆ ਸੀ ਸਾਡੇ ਨਾਲ ਦੇ ਵੀ ਘੱਟ ਕੇ ਸੁਵਾਨਦੇ ਹੋਣਗੇ ਤੇ ਉਹਨਾਂ ਨੇ ਵੀ ਕਿਹਾ ਸੀ ਤੁਸੀਂ ਬੜਾ ਦੇ ਹੋ ਤੇ ਫਿਰ ਮੈਂ ਕਿਹਾ ਸੀ ਹਾਂ ਇੱਕ ਵਾਰੀ ਮੈਂ ਇਹਨਾਂ ਨੂੰ ਪੁੱਛ ਕੇ ਦੇਖ ਲਵਾ। ਇਹਨਾਂ ਕੋ ਸੁਵਾ ਕੇ ਦੇਖ ਲਾਂਗੀ, ਤੇ ਤੁਸੀਂ ਫਰਸ਼ੀ ਸਲਵਾਰ ਵਗਰਾ ਰਗੁਸੀ ਲੱਗਦੀ ਏ
ਹਾਂ ਉਹ ਵੀ ਸੀ ਲੈਂਦੀ ਹੈ ਮੈਂ ਹਾਂ।
ਹਾਂ ਫਰਸ਼ੀ ਸਲਵਾਰ ਦਾ ਤੁਹਾਨੂੰ ਪਤਾ ਈ ਹੈ ਇੰਨਾ ਟਰੈਂਡ ਚੱਲ ਰਿਹਾ। ਜਿਵੇੰ ਨਾ ਫਿਰਸ਼ੀ ਸਲਵਾਰ ਸਂਵਾਵਾਗੇ।
ਹਾਂ ਉਹ ਵੀ ਸੂਟ ਦੇ ਤਿੰਨ ਸੌ ਰੁਪਏ ਸਿਲਾਈ ਸਾਢੇ ਤਿੰਨ ਸੌ ਰੁਪਏ ਸਿਲਾਈ ਹੈ। ਹਮ।
ਹਾਂ ਫਿਰ ਤੇ ਠੀਕ ਏ ਜ਼ਿਆਦਾ ਵੀ ਨਹੀਂ ਹੈਗੀ, ਸਹੀ ਹੈ ਬਿਲਕੁਲ ਕਰਕੇ ਸੋ ਆਵਾਂਗੇ ਫੇਿਰ।
ਠੀਕ ਹੈ।
ਤੇ ਹੋਰ ਵੀ ਤੁਸੀਂ ਡਰੈਸਿਸ ਵਗੈਰਾ ਵੀ ਸੀਂਦੇ ਹੋ?
ਹਾਂ ਮੈਂ ਨਾ ਹੁਣ ਜ਼ਿਆਦਾ ਡਿਜ਼ਾਇਨ ਵਾਲੇ ਨਹੀਂ ਸੀ ਪਾਉਂਦੀ ਮੇਰੀ ਨਾ ਨਜ਼ਰ ਕਮਜ਼ੋਰ ਏ ਤੇ ਉਹ ਫਿਰ ਜ਼ਿਆਦਾ ਇੱਕ ਡਾਰਕ ਕਲਰ ਨਹੀਂ ਮੈਂ ਸੀ ਪਾਉਂਦੀ ਹੁਣ ਲਾਈਟ ਲਾਈਟ ਕਲਰ ਸੀਂਦੀ ਹਾਂ।
‌ ਲਾਈਟ ਕਲਰ ਦਿਸਦਾ ਵੈਸੇ।
ਹਾਂ ਉਹ ਦਿਨ ਵੇਲੇ ਫਿਰ ਜੈਸੇ ਮਸ਼ੀਨ ਬਾਹਰ ਕੱਢ ਲੈਂਦੀ ਹਾਂ ਬਾਲਕਿਨੀ ਜ਼ਿਆਦਾ ਡਾਰਕ ਕਲਰ ਹੋਵੇ ਨਾ, ਹਾਂ ਉਹ ਫਿਰ ਦਿਨ ਵੇਲੇ ਸੀ ਵੀ ਲੈਂਨੀ ਹਾਂ ਹੁਣ। ਆ ਏ ਹਫਤਾ ਆਈ ਕੱਪੜੇ ਸਿਲਣੇ ਆਉਣਗੇ ਤੇ ਹਰ ਕਲਰ ਦੇ ਆਉਣਗੇ ਨਾ।
ਸਹੀ ਹੈ।
ਤੇ ਲਾਈਟ ਕਲਰ ਵੀ ਹੋਣਗੇ, ਡਾਰਕ ਵੀ ਹੋਣ ਹੂੰ
ਜਿਹੜੇ ਬੰਦੀ ਦੇ ਹਿਸਾਬ ਨਾਲ ਲੈਂਂਦੈ ਉਹ ਕਿਵੇਂ ਸਵਾਦ ਨੇ ਉਹ ਆਪਣੀ ਪਸੰਦ। ਵਿਚ ਹੋਏਗਾ ਤੁਹਾਨੂੰ ਵੀ ਥੋੜ੍ਹਾ ਉਹ ਕਰਨਾ ਪਏਗਾ ਤੁਹਾਨੂੰ ਫੇਰ ਪਿਛੇ
ਹਾਂ‌‌‌‌‌‌‌, ਤੇ, ਤੁਸੀਂ ਆਓਗੇ ਨਾ ਜਦੋਂ ਆ ਆਣਾ ਹੇਗਾ, ਮੈਨੂੰ ਫੋਨ ਕਰ ਲੈਣਾ ਹੈਨਾ।
ਅੱਛਾ, ਜੇ ਤ
ਹੂੰ
ਤੁਹਾਡੀ ਆਵਾਜ਼ ਨਾ ਬੜੀ ਕੱਟਦੀ ਪਈਏ। ਹੈਲੋ
ਐਂ ਤੁਸੀ ਆਏ ਦੇ ਹੋਣਗੇ। ਹੈਲੋ ''ਮੈਂ ਉਈ ਕਹਿੰਨੀ ਪਈ ਆ, ਨੈਟਵਰਕ ਨਹੀਂ ਆਂਦੇ ਸਹੀ। ਤੇ ਮੈਂ ਬਾਹਰ ਆਈ, ਹ ਹਾਂ ਤੇ ਬਾਹਰ ਸਹੀ ਹੈ ਜਗਾ ਬਾਹਰ ਸਹੀ ਨੈਟਵਰਕ
ਹਾ, ਬਾਹਰ ਸਹੀ ਆਂਦੀ ਏ ਅਵਾਜ਼।
ਹਾਂ, ਮੈਂ ਉਹੀ ਕਹਿੰਦੀ ਪਈ ਸੀ ਕਿ ਤਹਾਨੰ ਨ ਇਨ ਦੀ ਫੋਟੋ ਹਾਂਜੀ, ਕਿਸੀ ਗਲੇ ਦਾ ਐ ਡਿਜ਼ਾਇਨ ਬਣਾਨੇ ਬਾਦ ਐਪ ਤੇ ਅਹ
ਹੈਲੋ‌ ਹੈਲੋ।
ਹੈਲੋ ‌‌, ਹੈਲੋ ਤੁਹਾਨੂੰ‌, ਹੈਲੋ ਤੁਹਾਨੂੰ ਅਵਾਜ਼ ਆ ਰਹੀ ਏ।
ਹੁਣ ਆਈਏ ਆਵਾਜ਼, ਆਵਾਜ਼ ਨਾ ਵਿੱਚ-ਵਿਚ ਕੱਟ ਦੀ ਪਈ ਏ ਬੜੀ, ਹੂੰ।
ਉਹ ਕਦੇ ਕ ਵਾਰ ਹੋ ਜਾਂਦਾ, ਉਹ ਬਾਰਿਸ਼ਾਂ ਆਉਂਦੀਆਂ ਪਈਆਂ ਤਾਂ ਨੈਟਵਰਕ ਦੀ ਕਾਫ਼ੀ ਪ੍ਰੋਬਲਮ ਰਹਿੰਦੀ ਏ।
ਹਾ-ਹਾਂ।
ਹਾਂ, ਤੇ ਮੈਂ ਕਹਿੰਦੀ ਪਈ ਸੀ ਕਿ ਮੈਂ ਨਾ ਤਹਾਨੂੰ ਆਹ ਮੈਂ ਕਹਿੰਦੀ ਪਈ ਸੀ ਕਿ ''ਮੈਂ ਤੁਹਾਨੂੰ ਨਾ ਡਿਜ਼ਾਇਨ ਦੀ ਫੋਟੋ ਭੇਜ ਦਾਂਗੀ। ਕਿ ਗਲੇ ਦਾ ਡਿਜ਼ਾਇਨ ਏ, ਤੇ ਬਾਜੂਆਂ ਦਾ ਡਿਜ਼ਾਇਨ, ਤੇ ਪਜਾਮੇ ਦਾ ਉਹ ਵਾਲਾ ਡਿਜ਼ਾਇਨ ਨਹੀਂ ਹੁੰਦਾ ਜੋ ਕੱਪੜੇ ਸੂਟ ਦਾ ਕੱਪੜਾ ਹੁੰਦਾ ਏ। ਤੇ ਪਜਾਮੇ ਤੇ, ਅ ਪੱਟੀ ਵੱਕਰ ਉਹ ਵੀ ਲੱਗ ਜਾਂਦਾ ਏ।
ਹਾਂ, ਹਾਂ, ਹਾਂ, ਹਾਂ।
ਓ ਵਾਲਾ, ਓਵੇ ਦਾ ਪਜਾਮੇ ਦਾ ਡਿਜ਼ਾਇਨ ਬਣਵਾਣਾ ਏ, ਤੇ ਤੁਸੀਂ ਮਿੱਡੀ ਵੀ ਬਣਾ ਦਿੰਦੇ ਓ?
ਹਾਂ, ਮਿੱਡੀ ਵੀ ਬਣਾ ਦਿੰਦੀ ਆ।
ਹਾਂ, ਤੇ ''ਮੈਂ ਤੁਹਾਨੂੰ ਮ ਨਾ ਚਿਕਨ ਦੀ ਮਿੱਡੀ ਬਣਵਾਣੀ ਆ, ਤੇ ਚਿਕਨ ਦੀ ਮਿੱਡੀ ਤੇ ''ਮੈਂ ਤੁਹਾਨੂੰ ਦੱਸ ਦਾਂਗੀ ਕਿਮੇਂ ਦੀ ਬਨਾਨੀ ਏ, ਉਹ ਨਾ ਅਹ ਕਮਰ ਤੋਂ ਨਾ ਇਕਦਮ ਟਾਈਟ ਹੁੰਦੀ ਏ, ਕਮਰ ਤੋਂ ਇਕਦਮ ਫਿਟਿਡ ਹੁੰਦੀ ਏ। ਬਾਕੀ ਥੱਲੇ ਫੇਰ ਚੋਨਾ ਵੱਕਨ ਦੀ ਹੁੰਦੀ ਏ। ਕਲ ਨੂੰ ਉਹ ਵਾਲਾ ਡਿਜ਼ਾਇਨ ਭੇਜਾਂਗੀ, ਤੇ ਮੈਂ ਕੱਪੜਾ ਆਪਣਾ ਲੈਵਾਂਗੀ। ਤੇ, ਲੈਸ ਤੁਸੀਂ ਆਪਣੇ ਕੋਲੋਂ ਲਗਵਾ ਲੋਗੇ, ਲੈਸ ਮੈਂ ਲੈਕੇ ਆਵਾਂ?
ਨਹੀਂ ਜੇ ਤੁਸੀਂ ਆਪਣੀ ਪਸੰਦ ਦੀ ਲਿਆਣੀ ਏ, ਤੇ ਲਿਆ ਦੇਣਾ। ਹਾਂ ਕਸਟਮਰ ਕਈ ਵਾਰੀ ਆਪਣੀ ਪਸੰਦ ਦੀ ਲੈਣੀ ਬਈ ਜੋ ਮੇਰੇ ਕੋਲੇ ਨਹੀਂ ਵੀ ਪਸੰਦ ਆਉਂਦੀਆਂ ਆਪਣੀ ਪਸੰਦ ਦੀ ਦੇ ਜਾਂਦੇ ਨੇ ਹਾਂ।
ਉਹ ਈ ਨਾ ਫੇਰ ਮੈਂ ਨਾ ਫੋਨ ਕੋਲ ਜਿਵੇਂ ਫੋਟੋਜ਼ ਲੱਗੀ ਹੋਈਏ ਫੇਰ ਉਵੇਂ ਦੀ ਸੇਮ ਟੂ ਸੇਮ ਲੈਵਾਂਗੀ ਲੈਸ।
ਠੀਕ, ਠੀਕ ਹੈ ਠੀਕ ਹੈ।
ਤੇ ਡੈਨਿਮ ਦਾ ਕੋਰਡਸੈਟ ਵੀ ਸਵਾਣਾ ਕੋਰਡਸੈਟ ਵੀ ਸੀ ਲੈਂਦੇ ਹੋਵੋਗੇ?
ਹਾਂ -ਹਾਂ।
ਤੇ ਡੈਰਿਮ ਦਾ ਕੋਰਡਸੈਟ ਸੀਗਾ ਸੀ ਦੇਨਾ ਨਾਲ ਕੋਰਡ ਸੈਟ ਦਾ ਨਾ। ਡਿਜ਼ਾਇਨ ਤੁਸੀਂ ਆਪਣੇ ਆਪ ਹੀ ਵੇਖ ਲੈਣਾ ਕਿਉਂਕਿ ਕੋਰਡਸੈਟ ਦਾ ਡਿਜ਼ਾਇਨ ਨਾ ਮੈਨੂੰ ਸਮਝ ਨਹੀਂ ਆਉਂਦਾ। ਉਹ ਤੁਸੀਂ ਆਪਣੇ ਆਪ ਡਿਜ਼ਾਇਨ ਬਣਾ ਦੇਣਾ। ਤੇ ਮੈਂ ਤੁਹਾਨੂੰ ਦੇਜਾਂਗੀ ਕੱਲ ਜਾਂ ਪਰਸੋਂ। ਭੇਜਾਂਗੀ ਤੁਹਾਨੂੰ ਫੋਨ ਕਰ ਦਾਂਗੀ ਆਉਣ ਤੋਂ ਪਹਿਲੇ। ਤੇ ਤੁਹਾਨੂੰ ਦੇ ਜਾਂਗੀ ਫੇਰ ਤੁਸੀਂ ਬਣਾ ਕੇ ਦੇ ਦੇਣਾ ਚਾਹੇ ਤਾਂ ਤੁਸੀਂ ਨਾ ਮੈਨੂੰ ਥੋੜਾ ਨਾ ਸੂਟ ਜੋ ਹੈਗਾ ਸੂਟ ਥੋੜਾ ਜਲਦੀ ਦੇ ਦੇਣਾ ਬਾਕੀ ਦੋ ਚੀਜ਼ਾਂ ਤੁਸੀਂ ਆਪਣਾ। ਟਾਈਮ ਦੇ ਦੋ ਜਦੋਂ ਤੁਸੀਂ ਦੇਣਾ ਉਦੋਂ ਦੇ ਦੇਣਾ ਸੂਟ ਥੋੜ੍ਹਾ ਜਲਦੀ ਦੇ ਦੇਣਾ। ਹੈ ਨਾ ਸੂਟ ਨਾ ਪਾ ਕੇ ਹਾਂ ਸੂਟ ਪਾ ਕੇ ਜਾਣਾ ਤੇ ਇਹ ਦੋਨਾਂ ਇਹ ਦੋ ਮਿੰਟ। ਇਹਦੀ ਤੇ ਕੋਈ ਗੱਲ ਨੀ ਤੇ ਕੋਰਡਸੈਟ ਦੀ ਵੀ ਕੋਈ ਗੱਲ ਨੀ ਜਦੋਂ ਮਰਜੀ ਦੇਣਾ। ਆਪਣੇ ਹਿਸਾਬ ਨਾਲ ਜਦੋਂ ਤੁਹਾਨੂੰ ਟਾਈਮ ਮਿਲੇ ਸੀ ਦੇਣਾ।
ਠੀਕ ਹੈ, ਠੀਕ ਹੈ, ਹਾਂ, ਹਾਂ ਠੀਕ ਹੈ।
ਉਹਨੂੰ ਹੋਰ ਵੀ ਔਰ।
ਹਾਂ, ਹਾਂ ਹੋਰ ਵੀ ਆਏ ਹੋਏ ਨੇ ਕੱਪੜੇ ਹਾਂ, ਹਾਂ।
ਹਾਂ ਤੇ ਟਾਈਮ ਨੀ ਹੋਣਾ ਤੁਹਾਡੇ ਕੋਲ। ਮੈਂ ਬਾਕੀ ਹੋਰ ਵੀ ਲੋਕਾਂ ਨੂੰ ਕਵਾਂਗੀ। ਹਾਂ, ਮੈਂ ਬਾਕੀ ਹੋਰ ਵੀ ਲੋਕਾਂ ਨੂੰ ਕਵਾਂਗੀ। ਕੀ ਤੁਹਾਡੇ ਕੋਲ ਸਵਾ ਲੇਣ ਤੁਸੀਂ ਕ ਮੈਂ ਤੁਹਾਡੇ ਕੋਲ ਹੀ। ਇੱਕ ਵਾਰੀ ਪਹਿਲੇ ਵੀ ਸਵਾ ਰੱਖਿਆ ਨਾ ਇੱਕ ਸੂਟ।
ਹੈ ਹੈਂ।
ਮੈਂ ਤੁਹਾਡੇ ਤੋਂ ਇੱਕ ਵਾਰੀ ਪਹਿਲੇ ਵੀ ਸੂਟ ਸਵਾਇਆ ਸੀ। ਮੈਨੂੰ ਉਹਦੀ ਫਿਟਿੰਗ ਬੜੀ ਪਸੰਦ ਆਈ ਸੀ।
ਹਾਂ, ਹਾਂ ਸਵਾਇਆ ਸੀ।
ਹਾਂ ਸੇਮ। ਅ ਫਿਟਿੰਗ ਬੜੀ ਪਸੰਦ ਆਈ ਸੀ। ਮੈਨੂੰ ਮੈਂ ਤੇ ਆਪਣੇ ਘਰ ਦੇ ਥੱਲੇ ਰਹਿੰਦੇ ਨੇ। ਉਹਨਾਂ ਨੂੰ ਵੀ ਮੈਂ ਕਿਹਾ ਸੀ। ਕਿ ਮੈਨੇ ਇੱਥੇ ਸੂਟ ਸਿਲਵਾਇਆ ਤੇ ਬਹੁਤ ਵਧੀਆ ਸਿਲਾ ਏ। ਲੋਕੀ ਆਏ ਵੀ ਹੋਣੇ ਆ ਸ਼ਾਇਦ ਤੁਹਾਡੇ ਕੋਲ ਮੈਂ ਭੇਜਿਆ ਸੀ ਉਹਨਾਂ ਨੂੰ ਕਿ ਚਲੇ ਜਾਣਾ।
ਅੱਛਾ ਹਾਂ ਠੀਕ ਮੈਂ। ਆਏ ਤੇ ਸੀ ਮੇਰੇ ਕੋਲ ਦੱਸਦੇ ਪਏ ਸੀ ਮੈਨੂੰ ਹਾਂ ਠੀਕ ਹੈ। ਠੀਕ ਹੈ ਹਾਂ।
ਹਾਂਜੀ, ਹਾਂਜੀ ਚਲੋ ਹਾਂ ਫਿਰ। ਆਵਾਂਗੀ ਮੈਂ ਤੁਹਾਨੂੰ ਫੋਨ ਕਰ ਦਾਂਗੀ ਫੇਰ ਆਉਣ ਤੋਂ ਪਹਿਲੇ ਠੀਕ ਏ?
ਠੀਕ ਹੈ, ਠੀਕ ਹੈ, ਹਾਂ ਠੀਕ ਹੈ, ਚਲੋ ਹੋਰ ਸਭ ਠੀਕ ਠਾਕ?
ਹਾਂਜੀ ਹਾਂਜੀ।
ਹਾਂ ਚਲੋ।
ਆਉਣਾ ਘਰ ਤੁਸੀਂ।
ਠੀਕ ਹੈ, ਠੀਕ ਹੈ ਹਾਂਜੀ।
ਹਾਂਜੀ, ਠੀਕ ਹੈ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਕਾਲ।